ਸਰ ਜੀ, ਕੀ ਹਾਲ ਨੇ?
ਸਤਿ ਸ੍ਰੀ ਅਕਾਲ ਜੀ, ਤੁਹਾਡੇ ਕੀ ਹਾਲ ਨੇ?
ਬਸ ਜੀ ਆਪਣਾ ਚੱਲ ਰਿਹਾ ਗੁਰੂ ਮਹਾਰਾਜ ਕਿਰਪਾ ਨਾਲ ਜੋ ਟਾਈਮ ਨਿਕਲ ਜਾਵੇ ਵਧੀਆ।
ਬਹੁਤ ਵਧੀਆ ਗੱਲ ਹੈ, ਜੀ ਸਭ ਦਾ ਹੀ ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਹੀ ਚੱਲਦਾ ਪਿਆ ਜੀ।
ਤੇ, ਦੇਖੋ ਜੀ। ਸਾਰਿਆਂ ਤੇ ਇਹ ਕਿਰਪਾ ਬਣੀ ਹੋਣੀ ਚਾਹੀਦੀ ਹੈ।
ਹਾਂਜੀ ਹੋਰ ਸੁਣਾਓ ਕੀ ਨਵੀ ਤਾਜੀ?
ਉਹਦੀ ਕਿਰਪਾ ਬਿਨਾਂ ਤੇ ਅਸੀਂ ਕਿੱਥੇ, ਕਿਸੇ ਕੰਮ ਦੇ ਨਹੀਂ ਹੈਗੇ ਜੀ।
ਹਾਂਜੀ।
ਹੋਰ ਬਸ ਸਭ ਪੁਰਾਣੀਆ ਨੇ ਤੁਸੀ ਸੁਣਾਓ ਜੀ ਨਵੀ ਤਾਜ਼ੀ ਕੋਈ। ਮੇਰਾ ਤੇ ਅੱਜ ਗਲਾ ਖ਼ਰਾਬ ਹੋਇਆ ਦਾ ਬੜਾ।
ਮੈਂ ਕਿਹਾ ਤਾਹੀ ਆਵਾਜ਼ ਪਤਾ ਨੀ ਕਿ ਦੱਬੀ-ਦੱਬੀ ਆ ਰਹੀ ਤੁਹਾਡੀ।
ਮੇਰੇ ਨਾ ਬੜਾ ਗਲਾ ਖ਼ਰਾਬ ਹੋ ਗਿਆ ਉਹ ਨਾ ਮੈਂ ਜਾਮੁਨ ਖਾਧੇ ਨੇ ਸਵੇਰੇ।
ਤੇ ਜਾਮ ਜਾਮੁਨ ਜਿਹੜੇ ਮੈਂ ਉੱਥੋਂ ਦੁਕਾਨ ਤੋਂ ਖਾ ਕੇ ਆਈ ਸਾ। ਇੱਕ ਦੋ ਟੇਸਟ ਕੀਤੇ ਸੀ, ਉਹ ਤੇ ਮਿੱਠੇ ਲੱਗੇ ਸਨ। ਤੇ ਘਰ ਆਈ ਤੇ ਪਤਾ ਨੀ ਜਾਮੁਨ ਖਾਧੇ ਨੇ ਤੇ ਉਹ ਹੋ ਮੇਰੇ ਗਲੇ ਨੂੰ ਲੱਗ ਗਏ ਨੇ, ਵੈਸੇ ਤੇ ਲੱਗਦੇ ਨੀ, ਚਾਹੀਦੇ ਸੀ। ਪਰ ਖੱਟੇ ਨਿਕਲੇ ਨੇ ਬਾਕੀ ਜਾਮੁਨ ਸਾਰੇ।
ਹਾਂਜੀ ਤੁਸੀਂ ਫਲ ਫਰੂਟ ਮਤਲਬ ਕਿ ਖਾਂਦੇ ਹੋ ਕਾਫ਼ੀ ਸੌਂਕੀ ਫਲ ਫਰੂਟ ਖਾਣ ਦੇ,
ਹਾਂ ਮੈਂ ਕਹਿੰਦੇ ਆ ਚਲੋ ਅੱਜ ਕੱਲ ਦੇਖੋ ਕੋਈ ਵੀ ਚੀਜ਼ ਖਾਈਏ ਉਹਦੇ ਚ, ਮਿਲਾਵਟ ਤੇ ਹੈਗੀ ਹੈ ਤੁਹਾਨੂੰ ਪਤਾ ਹੀ ਹੈ, ਕਿਸੇ ਦਾ ਪਤਾ ਨੀ ਹੈਗਾ ਕਿਹੜੀ ਚੀਜ਼ ਮਿਲਾਵਟ ਹੈ, ਕਿਹੜੀ ਚੀਜ਼ ਸਾਡੀ ਬਈ ਸਹੀ ਹੈ।
ਹੂੰ,
ਪਰ ਕੋਸ਼ਿਸ਼ ਕਰੀ ਦੀ ਹੈ ਕਿ ਚਲੋ, ਆਪਣੀ ਤਰਫੋਂ ਵਧੀਆ ਚੀਜ਼ ਖਾਈਏ ਹੈਲਦੀ। ਖਾਈ ਏ ਪਰ ਦੇਖੋ ਹੁਣ ਕੋਈ ਚੀਜ਼ ਵੀ ਬੱਚੀ ਨਹੀਂ ਹੈਗੀ ਹੈਲਥ ਵਾਸਤੇ ਉਹਨਾਂ ਨੂੰ ਵੀ ਟੀਕਿਆਂ ਨਾਲ ਪਕਾ ਦਿੰਦੇ ਨੇ ਤੁਹਾਨੂੰ, ਪਤਾ ਹੀ ਐ ਕਿ ਹਰ ਪਿੱਛੇ ਹੁਣ ਪਿੱਛੇ ਜੇ ਐਡੀ ਗਰਮੀ ਸੀ ਤਰਬੂਜਾਂ ਦਾ ਜਦੋਂ ਸੀਜਨ ਆਇਆ ਸੀ। ਤੁਹਾਨੂੰ ਪਤਾ ਹੀ ਹੋਣਾ ਮੈਂ ਤੇ ਨਿਊਜ਼ ਸੁਣੀ ਮੈਂ ਤੇ ਦੰਗ ਰਹਿ ਗਈ ਨਿਊਜ਼ ਵਿਚ ਆ ਰਿਹਾ ਸੀ ਕਿ ਇੱਕ ਬੰਦੇ ਨੇ ਖਰਬੂਜਾ ਖਾਧਾ ਤੇ ਉਹਦੀ ਡੈਥ ਹੋ ਗਈ ਉਹਦੀ ਪੂਰੀ ਫੈਮਲੀ ਨਾਲ। ਆਹ ਸਮਝੋ ਤੇ ਮੈਂ ਉਸ ਨਿਊਜ਼ ਨੂੰ ਸੁਣਨ ਤੋਂ ਬਾਅਦ ਮੰਨੋਗੇ, ਇੱਕ ਮਹੀਨੇ ਤੱਕ ਉਹ ਤਰਬੂਜ਼ ਨੂੰ ਆਪਣੇ ਘਰ ਨੀ ਵਾੜਿਆ ਫੇਰ। ਮੈਂ ਕਿੱਥੋਂ ਵੇਖਿਆ ਨਿਊਜ਼ ਵਿਚ ਕਿ ਤਰਬੂਜ ਕਿਵੇਂ ਲਾਣਾ ਚਾਹੀਦਾ ਫਿਰ ਮੈਂ ਉਹ ਨਿਸ਼ਾਨੀਆਂ ਯਾਦ ਰੱਖੀਆਂ ਤੇ ਫਿਰ ਮੈਂ ਉਹ ਦੁਕਾਨ ਤੇ ਜਦੋਂ ਗਈ। ਤੇ ਮੈਂ ਉਹ ਦੁਕਾਨ ਤੇ ਗਈ ਤੇ ਦੁਕਾਨ ਤੇ ਵੇਖਿਆ ਕਿ ਹਾਂ ਬਈ ਐਵੇਂ ਐਵੇਂ ਜਿਹੀ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਤਾਂ ਫੇਰ ਮੈਂ ਲਿੱਤਾ ਫੇਰ ਮੈਂ ਥੋੜਾ ਡਰ ਕੇ ਖਾਧਾ।
ਮੈਂ ਕਹਿ ਰਿਹਾ ਪਹਿਲੇ ਪਹਿਲੇ ਮਤਲਬ ਕਿ ਨਾ ਖੇਤਾਂ ਦੇ ਵਿੱਚ ਮਤਲਬ ਕਿ ਕਿਸੀ ਰਾਵਾਂ ਦੇ ਵਿੱਚ ਫਰੂਟਾਂ ਦੇ ਮਤ ਲਬ ਕਿ ਪੇੜ ਪੌਦੇ ਕਾਫ਼ੀ ਲੱਗੇ ਹੁੰਦੇ ਸਨ। ਹੁਣ ਮਤਲਬ ਮਤਲਬ ਕਿ ਤੁਸੀਂ ਦੇਖੋਗੇ ਕਿ ਬਿਲਕੁਲ ਇਹ ਫਲ ਫਰੂਟਾਂ ਪੇੜ ਨਾ ਹੁਣ ਲੋਕਾਂ ਨੇ ਕਟਾ ਤੇ ਨੇ। ਖੇਤਾਂ ਚ ਲਾਣੇ ਉਹ ਇਹ ਘਟਾਨ ਕਰਕੇ ਨਾ ਜੋ ਵੀ। ਆਪਣਾ ਪਕਸ਼ੀ ਸਨ ਸਾਰੇ ਵਿਲੁਪਤ ਹੁੰਦੇ ਜਾ ਰਹੇ ਨੇ।
ਹਾਂ, ਇਹ ਤੇ ਬੜੀ ਚਿੰਤਾ ਦਾ ਵਿਸ਼ਾ।
ਕਿਉਂ ਕਿਉਂਕਿ ਜਿੱਥੇ ਫਲ ਫਰੂਟ ਹੋਏਗਾ ਨਾ। ਪਕਸ਼ੀ ਆਂਦੇ ਨੇ ਖਾਂਦੇ ਨੇ। ਤੇ ਮਤਲਬ ਕਿ ਉਹਨਾਂ ਨੂੰ ਰਸਤਾ ਮਿਲਦਾ ਖਾਣ ਦਾ। ਪਹਿਲੇ ਨਾ ਇੱਕ ਇੱਕ ਰਾਜਾ ਸੀ ਰਾਜਾ ਉਹ ਰਾਜ ਨੇ ਕੀ ਤਾਂ ਸੀ ਮੈਨੂੰ ਪ੍ਰੋਪਰ ਯਾਦ ਨੀ ਆ ਰਿਹਾ ਉਹਨੇ ਇੱਕ ਨਾ ਰੋਡ ਬਣਾਇਆ ਸੀ ਪਤਾ ਨੀ ਕਿੰਨੇ ਕਿਲੋਮੀਟਰ ਲੰਬਾ ਰੋਡ ਬਣਾਇਆ ਸੀ ਉਹਨੇ ਤੇ ਰੋੜ ਦੇ ਦੋਨੋ ਤਰਫ ਨਾ ਉਹਨੇ ਹਰ ਤਰ੍ਹਾਂ ਦਾ ਪੈਂਡਾ ਲਾਇਆ ਸੀ।
ਅੱਛਾ ਅੱਛਾ।
ਸਾਡੇ ਇਤਿਹਾਸ ਚ ਲਿਖਿਆ ਹੋਇਆ ਤੇ ਮ ਤਲਬ ਕਿ ਜਿਹੜਾ ਵੀ ਰਾਹਗੀਰ ਉਸ ਰਸਤੇ ਤੋਂ ਨਿਕਲੇਗਾ। ਉਹ ਭੁੱਖਾ ਨਹੀਂ ਰਹੇਗਾ।
ਹੀ, ਕਿੰਨੀ ਚੰਗੀ ਸੋਚ ਸੀ ਉਸ ਰਾਜੇ ਦੀ।
ਹਾਂਜੀ, ਉਹ ਮਤਲਬ ਕਿ ਤੁਸੀਂ ਰਸਤੇ ਜਾ ਰਹੇ ਹੋ ਨਾ ਰਸਤੇ ਚੱਲਿਓ ਕੋਈ ਆਮ ਦਾ ਪੇਡਾ ਆ ਗਿਆ। ਫੇਰ ਅੱਗੇ ਤੁਹਾਨੂੰ ਅੰਗੂਰ ਦੀ ਵੇਲਾਂ ਆ ਗਈਆਂ। ਅਮਰੂਦ ਦਾ ਪੇਡਾ ਆ ਗਿਆ। ਮਤਲਬ ਕਿ ਐਸਾ ਕੋਈ ਫਰੂਟ। ਉਸ ਰਾਜੇ ਨੇ ਉਸ ਰੋਡ ਤੇ ਨੀ ਛੱਡਿਆ। ਜਿਹੜਾ ਨਾ ਲਾਇਆ ਹੋਵੇ ਉਹਨੇ।
ਅੱਛਾ,
ਮਤਲਬ ਕਿ ਮੈਂ ਇਹ ਸੋਚ ਕੇ ਮਤਲਬ ਕਿ ਥੋੜਾ ਦੰਗ ਹੋਇਆ ਬਈ ਇੰਨੇ ਅੱਛੇ ਸੋਚ ਵਾਲੇ ਲੋਕ ਰਾਜੇ ਹੋਏ ਨੇ। ਪਰ ਅੱਜ-ਕੱਲ ਮੈਂ ਚੀਜ਼ ਨਹੀਂ ਦੇਖ, ਰਿਹਾ ਬਈ ਬਈ ਸਰਕਾਰ ਨੂੰ ਚਾਹੀਦਾ, ਬਈ ਰਾਹਗੀਰ ਜਦੋਂ ਜਾ ਰਹੇ ਨੇ ਉਹਨਾਂ। ਅਂ ਸੋਚ ਹੋਣੀ ਚਾਹੀਦੀ ਹੈ, ਹਰ ਥਾਂ ਤੇ ਫਰੂਟ ਲਾਇਆ ਜਾਵੇ। ਉਹਟਾ ਪੇਟ
ਸਰਕਾਰ ਤੇ ਅੱਜ-ਕੱਲ ਪੈਸੇ ਕਮਾਉਣ ਦੇ ਚੱਕਰ ਚ ਜਾ ਹੈਗੀ, ਉਹ ਪੈਸੇ ਕਿੱਥੋਂ ਲਾਏ ਗਏ। ਪਹਿਲੇ ਤਾਂ ਪੇਡੇ ਲਾਣੇ ਇੰਨੇ ਔਖੇ ਨੇ
ਪੇਡੇ ਕਿੱਥੇ ਲਾਉਂਦੀ ਪਈਏ, ਸਰਕਾਰ ਉਹ ਵੀ ਰਾਹਗੀਰ ਵਾਸਤੇ ਉਹ ਤੇ। ਬੰਦਿਆਂ ਨੂੰ ਨਸ਼ਿਆਂ ਇੱਥੇ ਲਾ ਕੇ ਰਾਜੀ ਹੈ, ਜੀ ਤੁਹਾਨੂੰ ਪਤਾ ਹੀ ਹੈ।
ਹਾਂਜੀ।
ਕੋਰੋਨਾ ਕਾਲ ਚ ਸਾਰੀਆਂ ਚੀਜ਼ਾਂ ਬੰਦ ਹੋ ਗਈਆਂ ਸਨ। ਇੱਕ ਸ਼ਰਾਬਾ ਦੇ ਠੇਕੇ ਨੀ ਬੰਦ ਹੋਏ ਸਨ। ਸਾਨੂੰ ਪਤਾ।
ਹਾਂਜੀ ਹਾਂਜੀ,
ਤੇ ਉਦੋਂ ਸਾਡੀ ਸਰਕਾਰ ਦੀ ਨੀਤੀ ਦਾ ਪਤਾ ਲੱਗਦਾ ਹੈ। ਹੂੰ,
ਕੀ ਚੀਜ਼ ਏ ਦੇਖੋ ਜਿਹੜੀ ਚੀਜ਼ ਵਿੱਚ ਸੁਧਾਰ ਕਰਨਾ ਚਾਹੀਦਾ ਹੈ। ਅਸੀਂ ਆਪਣੀ ਯੂਥ ਨੂੰ ਔਈਓ ਕਮ ਚ ਲਾ ਰਹੇ ਹਾਂ। ਕਿੰਨੀ ਗ਼ਲਤ ਗੱਲ ਹੈ, ਕਿੰਨੀ ਗ਼ਲਤ ਗੱਲ ਹੈ।
ਸਹੀ ਗੱਲ ਐ।
ਮੈਂ ਤੇ ਇਹ ਸੋਚ ਰਿਹਾ, ਬ ਤੁਸੀਂ ਮਤਲਬ ਕਿ ਕਿੰਨਾ ਹਰ ਚੀਜ਼ ਨੂੰ ਧਿਆਨ ਕਰਦੇ ਹੋ ਸਮਝਦੇ ਹੋ। ਤੋਲਦੇ ਹੋ ਮੈਂ ਤੇ ਅੱਛਾ ਲੱਗਿਆ, ਤੁਹਾਡੀ ਸੋਚ ਵਖ ਤੁਹਾਨੂੰ ਹਰ ਚੀਜ਼ ਦਾ ਗਿਆਨ ਹੈ, ਕਰੋਨਾ ਕਾਲ ਚ ਤੁਸੀਂ ਘਰ ਬਹਿ ਕੇ ਅਨੁਸਾਰ ਚੀਜ਼ ਦਾ ਪਤਾ ਹੈ।
ਅਰ ਤੁਸੀਂ ਸੋਚ ਨਹੀਂ ਸਕਦੇ, ਜਿੰਨੀ ਜਿੰਨੀ ਕਰੋਨਾ ਕਾਲ ਵਿੱਚ ਲੋਕਾਂ ਨੂੰ। ਮਤਲਬ ਅੰਦਰ ਕੀਤਾ, ਮਤਲਬ ਅੰਦਰ ਰਹਿਣ ਵਾਸਤੇ ਕਿਹਾ ਗਿਆ ਸੀ। ਉਹਨਾਂ ਹੀ ਜਿਹੜੇ ਇਹ ਜਿਹੜੇ ਸ਼ਰਾਬੀ ਹੁੰਦੇ ਨਾ ਸਾਡੇ ਇੱਥੇ ਇਲਾਕੇ ਦੇ ਸਾਰੇ ਇਕੱਠੇ ਹੋ ਕੇ। ਇਹੋ ਅ ਔਵੇ ਗੈੱਸਾ ਲਾਉਂਦੇ ਸਨ।
ਹਾਂਜੀ। ਪਰ ਸਾਡੇ ਜੋ ਇਲਾਕੇ ਚ ਲੋਕ ਨੇ ਉਹਨਾਂ ਨੇ। ਖੂਬ ਬਹੁਤ ਸੇਵਾ ਕੀਤੀ ਕੀਤੀ।
ਅੱਛਾ ਉਹ ਤੇ ਸੇਵਾ ਤੇ ਅਲੱਗ ਕੱਲ ਜਿਨਾਂ ਨੂੰ ਭੈੜੀ ਲੱਤ ਲੱਗ ਗਈ, ਉਹਨਾਂ ਦਾ ਕੀ ਕਰੀ।
ਹਾਂਜੀ, ਹੈਲੋ।
ਹੈਲੋ, ਹਾਂਜੀ ਉਹ ਬਸ ਉਹੀ ਮੈਂ ਕਹਿ ਰਿਹਾ ਸੀ, ਕਿ ਆਪਣਾ ਫਰੂਟਾਂ ਦੀ ਗੱਲ ਕਰ ਰਹੇ ਸੀ, ਨਾ ਮੈਂ ਆਪਾਂ ਤੁਹਾਡੇ ਨਾਲ, ਹੈਲੋ। ਬ ਅੱਜ, ਕੱਲ ਉਹ ਚੀਜ਼ ਨਹੀਂ ਰਹੀ, ਖਾਣ-ਪੀਣ ਦਾ ਵੀ ਮਤਲਬ ਮਤਲਬ ਫਰੂਟਾਂ ਦਾ ਵੀ ਨਾ
ਪਿੱਛੇ ਤੁਹਾਡੇ ਨਾਲ ਕੋਈ ਹੱਸਣ ਦੀ ਆਵਾਜ਼ ਆਦੀ ਹੈਲੋ।
ਉਹ ਨਾ ਮੇ। ਮੇਰੀ ਭਤੀਜੀ ਸੀ ਓ ਫਿਸਰ ਗਈ ਉਹਦੇ ਪ ਉਹਨੂੰ ਸਾਰੇ ਵੇਖ ਕੇ ਹੱਸੀ ਜਾਂਦੇ ਨੇ ਵੀ ਮੇਰੀ ਅੱਛਾ, ਚਲੋ ਹਾਂ ਮੁੱਦੇ ਤੇ ਆਉਂਦੇ ਆ ਤੁਹਾਡੇ ਨਾਲ ਗੱਲ ਕਰਦੀ ਪਈ ਸੀ ਮੈਂ ਫਰੂਟਾਂ ਦੇ ਬਾਰੇ ਚ। ਹੈਲੋ।
ਅ ਹਾਂਜੀ, ਹਾਂਜੀ ਤੁਸੀਂ ਠੀਕ ਕਹਿ ਰਹੇ ਹੋ ਬਾਕੀ। ਉਹ ਹਾਂਜੀ ਕੋਈ ਕੋਈ ਵੀ ਗੱਲ ਵਿੱਚ ਇੱਕ ਨਾ ਵੈਸੇ ਐਵੇਂ ਨੀ ਅੱਛਾ ਲੱਗਦਾ ਕੱਟਣਾ ਮੈਨੂੰ ਅੱਛਾ ਨੀ ਲੱਗੀ ਤੁਹਾਡੇ ਏ ਗੱਲ ਥੋੜਾ
ਮਤਲਬ ਵੀ ਅੱਛੀ ਮੈਂ ਤੁਹਾਡੇ ਨੌਲੇਜ ਦੀ ਗੱਲ ਕਰ ਰਿਹਾ ਸੀ। ਤੇ ਸ਼ੋ ਕਰਕੇ ਨਾ ਮੈਨੂੰ ਤੁਸੀਂ ਇੰਟਰਪਟ ਇੰਟਰਪਟ ਕਰ ਤੇ ਨਾ ਗੱਲ ਅੱਛਾ ਨੀ ਲੱਗਿਆ ਮੈਨੂੰ
ਹਾਂਜੀ, ਸੋਰੀ ਜੀ ਉਹਦੇ ਲਈ ਮੈਂ ਉ ਕਹਿ ਰਹੀ ਹਾਂ ਮੇਰੀ ਨਾ ਜਿਹੜੀ ਭਤੀਜੀ ਸੀ ਫਿਸਲ ਗਈ ਸੀ।
ਉਹ ਬੜੀ ਤੇਜ਼ ਗਿਰੀ ਐ। ਤੇ ਸਾਰੇ ਹੱਸਣ ਲੱਗ ਗਏ ਤੇ ਮੇਰੀ ਬਸ ਹੀ ਛੁੱਟ ਗਈ ਸੀ।
ਬਲਕਿ ਤੁਹਾਨੂੰ ਉਹਨੂੰ ਚਕਨਾ ਚਾਹੀਦਾ ਸੀ ਹੱਸਨਾ ਨੀ ਚਾਹੀਦਾ ਸੀ ਮੈਨੂੰ।
ਉਹ ਉਹਦੇ ਉਹਦੀ ਮੰਮੀ ਉਹ ਓਦੀ ਮੰਮੀ ਨੇ ਚੱਕ ਲਿਆ ਸੀ ਨਾ
ਹਾਂਜੀ ਬਾਕੀ, ਮੈਂ ਤੇ ਇਹੀਓ ਕਹਿ ਰਿਹਾ ਸੀ ਬਈ ਹੁਣ ਆਪਣਾ ਕੋਈ ਵੀ ਚੀਜ਼ ਮਤਲਬ ਸਮੇਂ ਦੇ ਨਾਲ ਖਾਓ ਤਰੀਕੇ ਨਾਲ ਖਾਓ ਤਾਂ ਕਿ ਤੁਸੀਂ ਜਿਵੇਂ ਜਾਮਣ ਖਾਧੇ ਨਾ ਗਲਾ ਖ਼ਰਾਬ ਗਿਆ ਤੁਹਾਡਾ ਹਾਂਜੀ। ਬਈ ਹਰ ਚੀਜ਼ ਨੂੰ ਤੁਸੀਂ ਸੰਭਲ ਕੇ ਖਾਓ ਨਾ ਵੀ ਅਗਰ ਕੋਈ ਚੀਜ਼ ਤੁਹਾਨੂੰ ਖੱਟੀ ਲੱਗ ਰਹੀ ਤੁਸੀਂ ਨਾ ਖਾਓ
ਹਾਂਜੀ, ਉਹ ਮੈਂ ਖਾ ਲਿੱਤੇ ਬਸ। ਉਹ ਖਾਣ ਕਰਕੇ ਮੇਰਾ ਗਲਾ ਖ਼ਰਾਬ ਹੋ ਗਿਆ।
ਹਾਂਜੀ।
ਹੋਰ
ਬਸ ਬਾਕੀ ਰਹੀ। ਬਾਕੀ ਰਹੀ ਸ਼ਰਾਬ ਦੀ ਗੱਲ ਆਉਂਦੀ ਪੀ ਸੀ ਸਾਡੇ ਉਹਦੇ 'ਚ। ਹਾਂ, ਬਈ ਬੰਦਾ ਬਈ ਜਿਹੜੇ ਸਾ ਡੀ ਜਿਹੜੀ ਹੈਗੀ ਸਰਕਾਰ ਉਹਨਾ ਨੂੰ ਇਹਦੇ ਤੇ ਵੀ ਧਿਆਨ ਦੇਣਾ ਚਾਹੀਦਾ ਕਿ ਅੱਜ ਦੀ ਨੋ ਜਵਾਨ ਪੀੜੀ ਜਿਹੜੀ ਨਸ਼ਿਆਂ ਚ ਜਾ ਰਹੀ ਆ ਉਦ ਤੋਂ ਰੋਕਥਾਮ ਲਾਉਣੀ ਚਾਹੀਦੀ ਆ। ਤੁਸੀਂ ਇਸ ਗੱਲ ਤੋਂ ਕਿੰਨੇ ਸਹਿਮਤ ਹੋ। ਮੈਨੂੰ ਆ ਦੱਸੋ ਤੁਸੀਂ ਪਹਿਲਾਂ।
ਹਾਂਜੀ ਬਸ ਮੈਂ ਤੇ ਆਪਣਾ ਹੁਣ। ਤੁਹਾਨੂੰ ਗੱਲ ਰੋਣ ਲੱਗਾ ਸੀ ਕੁਛ ਹੋਰ ਗੱਲ ਕਰਨੀ ਤੁਹਾਡੇ ਨਾਲ। ਹੁਣ ਮੈਂ ਤੁਹਾਨੂੰ ਕੱਲ ਕੋਲ ਕਰਨਾ ਹੁਣ ਤੇ ਮੈਂ ਆਪ ਨਾਲ ਥੋੜ੍ਹਾ ਬਿਜੀ ਸੀ।
ਚਲੋ ਕੋਈ ਗੱਲ ਨੀ। ਤੁਸੀਂ ਠੀਕ ਐ ਜੀ ਸਤਿ ਸ਼੍ਰੀ ਅਕਾਲ ਜੀ।